ਸਤਿ ਸ਼੍ਰੀ ਅਕਾਲ ਭਾਬੀ ਜੀ।
ਸਤਿ ਸ੍ਰੀ ਅਕਾਲ ਭਾਬੀ ਜੀ ਕੀ ਹਾਲ ਚਾਲ ਹੈ।
ਹਾਂਜੀ ਵਧੀਆ ਜੀ ਤੁਸੀਂ ਸੁਣਾਓ?
ਬਸ ਅਸੀਂ ਵੀ ਵਧੀਆ ਹੈਗੇ ਹਾਂ ਤੁਸੀਂ ਸੁਣਾਓ ਜੀ ਕੀ ਹਾਲ ਚਾਲ ਹੈ ਅੱਜ ਕਿੱਦਾਂ ਯਾਦ ਕ ਕਰ ਲਿਆ।
ਹਾਂਜੀ-ਹਾਂਜੀ ਤੁਸੀਂ ਦੱਸੋ ਤੁਸੀਂ ਕਿੱਦਾਂ ਯਾਦ ਕੀਤਾ ਅੱਜ?
ਤੁਸੀਂ ਕਿੱਥੇ ਫੋਨ ਕਰਦੇ ਜੇ ਤੁਸੀਂ ਤਾਂ ਕੋਲੋਂ ਲੰਘ ਜਾਂਦੇ ਤਾਂ ਨੀ ਕਰਦੇ ਹੈਗੇ।
ਨਹੀਂ ਨਹੀਂ ਏਦਾਂ ਦੀ ਗੱਲ ਨੀ ਹੈ।
ਏਦਾਂ ਈ ਹੈਗੀ ਏ ਮੈਂ ਤਾਂ ਬਲਕਿ ਬੜਾ ਤੁਵਾਡੀ ਵੇਟ ਕੀਤੀ ਹੈ ਮੈਂ ਕਿਹਾ ਆਓਗੇ। ਔਰ ਮੈਨੂੰ ਪਤਾ ਤਾਂ ਚੱਲ ਗਿਆ ਸੀ ਤੁਸੀਂ ਆਏ ਸੀ ਕਲੋਨੀ ਚ ਮੈਂ ਕਿਹਾ ਫੇਰ ਮੈਨੇ ਕਿਹਾ ਵੇਖਣੀ ਆ ਆਂਦੇ ਨੇ ਭਾਬੀ ਆਂਦੇ। ਮੈਂ ਤੁਵਾਡੀ ਫੇਵਰੇਟ ਡਿਸ਼ ਬਣਾਈ ਏ ਸਪੈਸ਼ਲ।
ਅੱਛਾ ਕੇੜੀ? ਹੈਲੋ। ਹੈਲੋ, ਹੈਲੋ ਹੈਲੋ